ਹੂੰ ਹੈਲੋ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਤੁਹਾਡੀ ਆਵਾਜ਼ ਨਈ ਆ ਰਹੀ ਆ ਜੀ। ਤੁਹਾਡੀ ਆਵਾਜ਼ ਬਿਲਕੁਲ ਨਈ ਆ ਰਹੀ ਐ, ਇੱਕ ਵਾਰੀ ਆਪਣਾ ਨੈੱਟਵਰਕ ਚੈੱਕ ਕਰੋ। ਹੈਲੋ,
ਹੈਲੋ, ਹਾਂਜੀ ਭੈਣ ਜੀ ਬੋਲੋ,
ਹਾਂਜੀ ਹੁਣ ਆਵਾਜ਼ ਆਈ ਏ ਸਤਿ ਸ਼੍ਰੀ ਅਕਾਲ।
ਅੱਛਾ- ਅੱਛਾ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹੋ ਰਿਹਾ ਏ ਵੱਧੀਆ।
ਬਸ -ਬਸ ਕੁਛ ਨਈ ਲੇਟੀ ਆ, ਮੈਂ ਵੀ ਆਰਾਮ ਈ ਕਰਾਂਗੀ। ਹੋਰ ਸੁਣਾਓ ਕਿੱਦਾਂ ਯਾਦ ਕੀਤਾ।
ਬਾਸ ਮੈਂ ਕੇਆ, ਚਲੋ ਤੁਹਾਡੇ ਨਾਲ ਗੱਲ ਕਰ ਲਈਏ, ਬੈਠੇ ਹੋਏ ਸੀ ਖਾਲੀ, ਕੀ ਕਰ ਰਹੇ ਹੋ ਤੁਸੀਂ।
ਕੁਛ ਵੀ ਨਈ ਬਸ ਰੋਟੀ- ਰੁਟੀ ਖਾ -ਖੂ ਕੇ ਹੁਣ ਬਸ ਸੌਣ ਦੀ ਤਿਆਰੀ ਹੋ ਰਹੀ ਸੀ ਤੇ ਓ, ਈ ਰੀਲਾਂ ਚਲਾ ਰਹੀ ਸੀ, ਥੋੜ੍ਹੀ ਬਹੁਤ ਦੇਖ ਰਹੀ ਸੀ। ਬਾਰਿਸ਼ ਦਾ ਹੀ ਦੇਖ ਰਹੀ ਸੀ, ਬੜੀ ਬਾਰਿਸ਼ ਹੋ ਰਹੀ ਆ, ਅੱਜ ਕੱਲ੍ਹ ਬੋਂਬੇ ਤੇ ਬਹੁਤ ਜ਼ਿਆਦਾ ਬੁਰਾ ਹਾਲ ਐ,
ਹਾਂ, ਓਥੇ ਬੋਹਤ ਬਾਰਿਸ਼ ਹੋ ਰਹੀ ਐ, ਅੱਛਾ ਜੀ। ਸਾਡੇ ਇੱਥੇ ਤੇ ਬਿਲਕੁਲ ਬਾਰਿਸ਼ ਨਹਂੀ ਹੋ ਰਹੀ। ਜਾਨੀ ਗਰਮੀ ਪੈ ਰਹੀ ਹੈ।
ਹਾਂ, ਉਹ ਤੇ ਹੈ। ਲੇਨ ਉੱਧਰ ਬਹੁਤ ਬਾਰਿਸ਼ ਹੈ। ਸਾਰੇ ਰਸਤੇ ਬੰਦ ਕੀਤੇ ਹੋਏ ਨੇ, ਟਰੇਨਾਂ ਬਹੁਤ ਲੇਟ ਨੇ। ਬਹੁਤ ਬੁਰਾ-ਬੁਰਾ ਹਾਲ, ਉਹ ਨਿਊਜ਼ ਦੇਖ ਰਹੀ ਸੀਗੀ। ਕਿ ਉੱਥੇ ਰੈਡ ਅਲਰਟ ਹੋਇਆ ਪਿਆ। ਸਕੂਲ ਆਫਿਸ ਕਾਲਜ ਸਭ ਬੰਦ ਹੈਗੇ ਨੇ।
ਹਾਂ-ਹਾਂ, ਉੱਧਰ ਤੇ ਬੜਾ ਬੁਰਾ ਹਾਲ ਹੈ। ਬਾਰਿਸ਼ ਨਾਲ
ਸਭ ਗਰੀਬ ਕੀ ਕਰੇ। ਬੇਚਾਰਾ ਪਰੇਸ਼ਾਨ ਹੁੰਦਾ। ਜਿਨਾਂ ਨੂੰ ਰਹਿਣ ਨੂੰ ਨਹੀਂ ਹੈ। ਸਭ ਚੋਪੜ ਪੱਟੀ ਵਾਲੇ ਕਿੱਦਾਂ ਦੁਖੀ ਹੋਏ ਪਏ ਹੈ। ਇਧਰ ਪਾਣੀ, ਉੱਧਰ ਪਾਣੀ।
ਹਾਂ, ਉਹ ਤੇ ਹੈ। ਦੇਖਲਓ, ਕੁਦਰਤ ਦੀ ਰੰਗ ਇੱਕ ਤਰਫ ਐਨੀ ਬਾਰਿਸ਼ ਹੋ ਰਹੀ ਹੈ। ਲੋਕ ਪਰੇਸ਼ਾਨ ਨੇ ਇੱਥੇ ਬਾਰਿਸ਼ ਹੀ ਨਹੀਂ ਹੋ ਰਹੀ। ਐੰਨੀ ਗਰਮੀ ਲੱਗਦੀ ਪਈ ਹੈ। ਗਰਮੀ ਪੈ ਰਹੀ ਹੈ। ਇੱਥੇ ਐੰਨੀ ਇਕ ਦਮ ਹੁੰਮਸ ਹੋਈ ਪਈਏ।
ਹੂ, ਇੱਧਰ ਤੇ ਬਹੁਤ ਸਾਡੇ ਹੈ। ਹੁਮਸ ਹੀ ਹੈ। ਜ਼ਿਆਦਾ ਜਿ ਬਾਰਿਸ਼ ਹੋ ਜਾਂਦੀ ਹੈ। ਇਨੀ ਹੁਮਸ ਹੋ ਜਾਂਦ‌ੀ। ਹੋਰ ਗੰਦੀ ਵਾਲੀ ਗਰਮੀ ਹੋ ਜਾਂਦੀ। ਇਕਦਮ ਚਿਪ-ਚਿਪ ਪੂਰਾ ਪਿੰਡਾ ਕੱਟਦਾ।
ਹਾਂਜੀ, ਹਾਂ। ਇਸ ਟਾਈਮ ਤੇ ਇਓ ਹਾਲ ਬਿਲਕੁਲ, ਗਰਮੀ ਨਾਲ
ਖਾਣ ਦਾ ਵੀ ਜੀਅ ਨੀ ਕਰਦਾ ਕੁਛ,
ਹਾਂ, ਕੂਲਰ ਏ ਸੀ ਸਭ ਇਸ ਟਾਈਮ ਕੋਈ ਕੰਮ ਨਹੀਂ ਕਰ ਰਹੇ। ਸਭ ਬੇਕਾਰ
ਹਾਂ, ਸਾਡੇ ਇੱਧਰ ਵੀ ਆਹੀ ਹੈ। ਲਾਈਟ ਵੀ ਨੀ ਰਹਿੰਦੀ ਹੈ। ਏਧਰ ਤੇ ਬੜਾ ਬੁਰਾ ਹਾਲ ਲਾਈਟ ਦੋ-ਦੋ, ਚਾਰ-ਚਾਰ ਘੰਟੇ ਕੱਟ ਲੱਗਦਾ ਹੈ। ਲਾਈਟ ਦਾ ਵੀ
ਅਰੇ, ਬਹੁਤ ਦਿੱਕਤ ਹੁੰਦੀ ਹੋਏਗੀ। ਫੇਰ ਤੁਹਾਨੂੰ ਤੇ?
ਹਾਂ, ਉਹ ਤੇ ਹੈ ਹੀ ਆ। ਉਹੀ ਆ ਬਾਦ ਬਾਰਿਸ਼ਾਂ ਚਾਲੂ ਹੋ ਗਈਆਂ ਨੇ। ਇੱਧਰ ਸਾਡੇ ਵੀ ਕੁੱਛ ਚੱਲੇ ਤੇ ਬਾਰਿਸ਼ ਹੋਵੇ। ਅਤੇ ਮੌਸਮ ਥੋੜ੍ਹਾ ਠੰਡਾ ਹੋਵੇ।
ਹਾਂਜੀ-ਹਾਂਜੀ, ਉਹ ਤੇ ਹੈ। ਹੀ ਏ ਹਾਂ। ਹੋਰ ਸੁਣਾਓ, ਤੁਸੀਂ?
ਬਸ, ਕੁਛ ਨਹੀਂ ਨਿਊਜ਼ ਹੀ ਦੇਖ, ਹਾਂਜੀ-ਹਾਂਜੀ, ਆਵਾਜ਼
ਹਾਂ-ਹਾਂ, ਹਾਂ-ਹਾਂ, ਆ ਰਹੀ ਹੈ। ਤੁਹਾਡੀ ਆਵਾਜ਼ ਆ ਰਹੀ ਹੈ।
ਕੁਛ ਨਹੀਂ, ਬਸ ਨਿਊਜ਼ ਵਗੈਰਾ ਹੀ ਦੇਖ ਰਹੀ ਸੀਗੀ। ਉਹੀ ਦੇਖ ਰਹੀ ਸੀਗੀ ਕਿ ਇੰਨਾ ਬੁਰਾ ਹਾਲ ਹੋ ਰਿਹਾ ਹੈ। ਬੰਦਾ ਆਮ ਜੀਵਨ ਜਿਵੇਂ ਅਸਤ ਵਿਅਸਤ ਹੋਇਆ ਪਿਆ। ਇੰਨਾ ਹਰ ਜਗ੍ਹਾ ਪਾਣੀ ਪਾਣੀ ਹੋਇਆ ਪਿਆ। ਬਿਲਕੁਲ ਲੈਂਡਸ। ਪੂਨਾ, ਬੰਬੇ ਹਾਈਵੇ ਵੀ ਦੱਸ ਰਹੇ ਨੇ। ਕਿ ਬੰਦ ਕੀਤਾ ਹੋਇਆ। ਪੁਲ ਦੇ ਉੱਤੋਂ ਪਾਣੀ ਮਤਲਬ, ਬਹਿ ਰਿਹਾ ਇੰਨਾ ਜ਼ਿਆਦਾ ਫਿਰ ਬੁਰਾ ਆ।
ਹਾਂ, ਉੱਥੇ ਦੀ ਲੋਕ ਕਿੰਨੇ ਪਰੇਸ਼ਾਨ ਹੋਏ। ਕੋਈ ਕੰਮ ਕਾਜ ਵਾਲੇੇ ਬੰਦੇ ਸਭ ਘਰ ਹੀ ਬੈਠੇ ਹੋਣੇ ਨੇ। ਕੋਈ ਕਿਧਰੇ ਹਨਾ, ਉਹੀ ਤੇ ਉਹੀ ਤੇ ਕਿੰਨੀ ਦਿੱਕਤ ਆਉਂਦੀ।
ਦਿੱਕਤ, ਉਹੀ ਈ ਅਮੀਰ ਬੰਦੇ ਨੂੰ ਕੀ ਉਹਨਾਂ ਦੇ ਘਰੇ ਬਹਿ ਲੈਣਾ। ਵਿਚਾਰਾ ਗਰੀਬ ਹੀ ਮਰਦਾ ਹੈ। ਕੀ ਕਰੇ, ਬੰਦਾ ਜਿਹੜੇ ਚੋਪੜ ਪੱਟੀਆਂ ਚ ਰੋਡਾਂ ਦੇ ਕਿਨਾਰੇ ਜਿਨਾਂ ਦੇ ਕੰਮ ਕਾਰ ਹੈਗੇ ਨੇ। ਛੋਟੇ-ਛੋਟੇ ਵੈਂਡਰ ਜਿਹੜੇ ਹੈਗੇ। ਵੇਚਣ ਵਾਲੇ ਵਿਚਾਰੇ ਕੀ ਕਰਨ, ਉਹਨਾਂ ਵਾਸਤੇ ਤਾਂ ਪਰੇਸ਼ਾਨੀ ਹੈ।
ਆਹ ਹਾਂਜੀ ਉਹ ਤੇ ਹੈ ਹੀ ਏ ਹਾਂ।
ਨਾ ਵੀ ਰੱਬ ਪਾਣੀ ਨਾ ਪਾਣੀ ਪਾਣੀ ਨਾ ਕਰੇ ਵੀ ਬੰਦਾ ਦੁਖੀ ਹੀ ਹੋ ਜਾਏ। ਇੱਕ ਨਵਾਂ ਦਿਖਾ ਰਹੇ ਸੀ ਨਵਾਂ ਹਾਲੇ ਤਿੰਨ ਮਹੀਨੇ ਹੋਏ ਨੇ ਕੋਈ ਪੁਲ ਚਾਲੂ ਹੋਇਆ।
ਅੱਛਾ ਅਰੇ ਬਹੁਤ ਨੁਕਸਾਨ ਹੋ ਗਿਆ ਇਹ ਤੇ
ਉਹੀ ਤੇ ਨੁਕਸਾਨ ਇਹ ਤੇ ਕੋ ਕੋਈ ਹਾਦਸਾ ਨੀ ਹੋਇਆ ਨਹੀਂ ਤੇ ਬੁਰਾ ਈ ਹਾਲ।
ਹਾਂ ਉਹ ਤੇ ਹੈ ਹੀ ਏ ਪਤਾ ਥੋੜ੍ਹੀ ਹੁੰਦਾ।
ਤੇ ਕਹਿ ਰੇ ਕਿੱਧਰ ਤੇ ਬੜੀ ਬਾਰਿਸ਼ ਹੈ ਬਾੜ ਜਿਹੀ ਆਈ ਪਈ ਹੈ ਤੇ ਕਿੱਥੇ ਬਿਲਕੁਲ ਪਾਣੀ ਨੀ ਹੈ।
ਬੰਦਾ ਗਰਮੀ 'ਚ ਮਰੀ ਜਾ ਰਿਹਾ।
ਹਾਂਜੀ।
ਹੁਣ ਚਾਲੂ ਹੋਇਆ ਹੈ ਮਾਨਸੂਨ ਦੇਖੋ ਹੁਣ ਥੋੜਾ ਬਹੁਤ ਚੇਂਜ ਹੋਏਗਾ।
ਹਾਂ ਹੋਏਗੀ ਇੱਥੇ ਵੀ ਹੋਏਗੀ ਬਾਰਿਸ਼। ਬਾਕੀ ਐ ਕਿ ਉਸ ਸਾਈਡ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਬੰਬੇ ਸਾਈਡ 'ਤੇ।
ਹਮ ਬੋਂਬੇ ਹੋ ਗਿਆ ਨਾਸਿਕ ਹੋ ਗਿਆ ਤੁਹਾਡਾ ਪੂਨਾ ਮਤਲਬ ਮਹਾਰਾਸ਼ਟਰ 'ਚ ਹੋ ਹੀ ਰਹੇ। ਆਲਓਵਰ ਪੂਰੇ ਮਹਾਰਾਸ਼ਟਰ ਹੀ ਹੋ ਰਹੀ ਹੈ ਬਾਰਿਸ਼ ਉਸ ਸਮੇਂ।
ਹਮ ਹਮ।
ਬਹੁਤ ਬੁਰਾ ਹਾਲ ਹੀ ਹੈ।
ਹਾਂ- ਹਾਂ।
ਮੇਰੀ ਭੈਣ ਰਹਿੰਦੀ ਬੰਗਲੌਰ ਉੱਧਰ ਵੀ ਹੈ ਹੀ ਹੈ ਲੇਕਿਨ ਉੱਧਰ ਇੰਨਾ ਜ਼ਿਆਦਾ ਨਹੀਂ ਹੈ। ਲੇਕਿਨ ਮੌਸਮ ਠੰਡਾ ਹੈ ਉਹਨਾਂ ਵੱਲ। ਸਾਡੇ ਇਧਰ ਯੂਪੀ 'ਚ ਤੇ ਬੜਾ ਇਹ ਕਰਦਾ।
ਕਹਿੰਦੀ ਆ ਮਾਮੀ ਇੱਥੇ ਮੌਸਮ ਬੜਾ ਅੱਛਾ ਵੇ ਕਹਿੰਦੀ ਏ। ਪਰਸੋਂ ਗੱਲ ਹੋਈ ਹੈ ਕਹਿੰਦੀ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਹੈ ਕਹਿੰ ਦੀ ਇਹ ਮੌਸਮ ਹੈ ਨਾ ਠੰਡਾ ਹੋ ਗਿਆ ਪੱਖੇ ਥੱਲੇ ਵੀ ਸਾਨੂੰ ਠੰਢ ਲੱਗ ਰਹੀਏ ਅਸੀ ਪੱਖਾ ਵੀ ਇੱਕਦਮ ਘਟ ਕਰਕੇ ਬੈਠ। ਕੀ ਹੋਇਆ ਮੈਂ ਕਿਹਾ ਵਧੀਆ ਵੇ। ਉਧਰ ਇੱਥੇ ਬਾਰਿਸ਼ ਹੋ ਰਹੀ ਹੈ ਮੌਸਮ ਵਧੀਆ ਇੱਥੇ ਤੇ ਐੰਨੀ ਗਰਮੀ ਪੈ ਰਹੀ ਹੈ ਇੱਕਦਮ।
ਉਈ ਸਾਡਾ ਇੱਧਰ ਦਿੱਲੀ ਯੂਪੀ ਲੈ ਲੋ ਬੜਾ ਹੀ ਬੁਰਾ ਹਾਲ ਹੋ ਜਾਂਦਾ ਉਹੀ ਤੇ ਕਹਿ ਰਿਹਾ।
ਉਈਓ ਮੈਂ ਇਹਨੂੰ ਆਖਿਆ ਬੜਾ ਬੁਰਾ ਹਾਲ ਹੈ। ਤੇ ਉੱਥੇ ਸ਼ੁਕਰ ਏ ਰੱਭਦਾ ਬਾਰਿਸ਼ ਹੁੰਦੀ ਤੇ ਕੀ ਇਹ ਮੌਸਮ ਤੇ ਤੁਹਾਡਾ ਉੱਥੇ ਚੰਗਾ ਹੋ ਗਿਆ ਠੰਡਾ ਠੰਡਾ।
ਹਾਏ ਹੋਏ।
ਹਾਂਜੀ।
ਹੋਰ ਉਈ ਉਈ ਨਿਊਜ 'ਚ ਬਸ ਹਲੇ ਤਾਂ ਕੋਈ ਵੀ ਨਿਊਜ਼ ਲਗਾ ਰਹੇ ਕਿਹੜਾ ਵੀ ਚੈਨਲ ਲਗਾ ਦਿਓ ਸਭ 'ਚ ਇਹੀ। ਕੋਈ, ਬਾਰਿਸ਼ ਬਾਰਿਸ਼ ਬਾਰਿਸ਼। ਬੰਦਾ ਵੈਸੇ ਇੱਕ ਤੇ ਗਰਮੀ ਤੋਂ ਪਰੇਸ਼ਾਨ ਰਹਿੰਦਾ, ਜੇ ਜ਼ਰਾ ਜਿੰਨੀ ਬਾਰਿਸ਼ ਹੋ ਜਾਂਦੀ ਐ। ਤੇ ਫਿਰ ਬਾਰਿਸ਼ ਬਾਰਿਸ਼ ਬਾਰਿਸ਼ ਬਾਰੀ ਪਾਣੀ ਪਾਣੀ ਹੋ ਰਿਹਾ ਜਿੱਥੇ ਕਿਤੇ ਜਿਹੜਾ ਕਿਹੜਾ ਨਿਊਜ਼ ਚੈਨਲ ਲਾ ਲਓ, ਸਭ 'ਚ ਇਹੀ, ਸਭ 'ਚ ਇਹੀ, ਸਭ 'ਚ ਏ ਆਈ, ਤੁਸੀਂ ਨੀ ਦੇਖਦੇ ਨਿਊਜ਼?
ਮੈਂ ਵੇਖਨੀ ਆ ਕੱਟ ਵੱਧ ਹੀ, ਮੈਂ ਜ਼ਿਆਦਾ ਨੀ ਦੇਖਨੀ ਆ। ਪੇਪਰ ਵਗੈਰਾ ਸਵੇਰੇ ਆਂਉਦਾ, ਥੋੜਾ ਪੜ੍ਹ ਲਈਦਾ ਐ। ਬਾਕੀ ਨਿਊਜ਼ ਵਗੈਰਾ ਘੱਟ ਹੀ ਵੇਖੀ ਦੀ ਹੈ।
ਮੈਂ ਵੀ ਸਾਰਾ ਦਿਨ ਤੇ ਨਹੀਂ ਦੇਖ ਪਾਉਂਦੀ ਆ, ਬਟ ਹੁਣੇ ਥੋੜ੍ਹੀ ਦੇਰ, ਮੈਂ ਕਿਹਾ ਲੈ ਆ, ਐਵੇਂ ਨਜ਼ਰ ਪੈ ਗਈ। ਤੇ ਬਾਰਿਸ਼ ਬਾਰਿਸ਼ ਹੀ ਹੋ ਰਹੀ ਐ।
ਹਾਂ, ਮੌਸਮ ਈ ਐ ਬਾਰਿਸ਼ਾਂ ਦਾ ਤੇ ਫਿਰ ਕਿਧਰੇ ਘੱਟ ਤੇ ਕਿਧਰੇ ਜ਼ਿਆਦਾ।
ਸਾਡੇ ਇੱਧਰ ਯੂਪੀ ਚ ਹੀ ਮੌਨਸੂਨ ਲੇਟ ਆਉਂਦਾ ਐ ਬਸ।
ਹਾਂ ਇੱਥੇ ਤਾਂ ਬਹੁਤ ਦੇਰ ਨਾਲ ਹਾਂਜੀ।
ਉਹੀ ਤਾਂ ਕਹਿ ਰਿਹਾ ਆ, ਹੁਣ ਰੱਬ ਕਰੋ ਇੱਧਰ ਥੋੜ੍ਹਾ ਮੌਨਸੂਨ ਹੋਏ ਤਾਂ ਸਾਨੂੰ ਥੋੜ੍ਹੀ ਚੈਨ ਪਵੇ।
ਹਾਂਜੀ ਉਹ ਤੇ ਆਈਏ, ਸਹੀ ਕਹਿ ਰਹੇ ਹੋ ਤੁਸੀਂ।
ਆਉਂਦਾ ਅਲਰਟ ਫੋਨ 'ਚ ਤੇ ਹਰ ਤਿੰਨ ਘੰਟੇ 'ਚ ਅਲਰਟ ਆਦਾ ਐ। ਤਿੰਨ ਘੰਟਿਆਂ 'ਚ ਬਾਰਿਸ਼ ਹੋਏਗੀ, ਤਿੰਨ ਘੰਟਿਆਂ 'ਚ ਬਾਰਿਸ਼ ਹੋਏਗੀ। ਬਾਰਿਸ਼ ਦਾ ਨਾਮੋ ਨਿਸ਼ਾਨ ਨੀ ਐ।
ਹੁੰਦੀ ਨੀ ਐ, ਖਾਲੀ ਵੀ ਖਾਂਦੇ ਨੇ। ਕਿ ਚਾਰ ਦਿਨ ਲਗਾਤਾਰ ਬਾਰਿਸ਼ ਹੋਏਗੀ। ਅਲਰਟ ਰਹੋ ਤੂਫਾਨ ਆਏਗਾ, ਆਂਧੀ ਆਏਗੀ ਓਨਾ ਕੁਝ ਨੀ।
ਉਹੀ ਉਹੀ ਉ ਹੁੰਦਾ ਕੁਛ ਨੀ ਐ, ਬਸ ਥੋੜਾ ਬਹੁਤ ਬੂੰਦਾ ਬਾਂਦੀ ਹੋਈ ਈ, ਔਰ ਉਸ ਦਿਨ ਹੋਈ ਕੱਲ ਪਰਸੋ ਤੇ ਥੋੜੀ ਬਹੁਤੀ ਹੋ ਗਈ ਐ ਥੋੜਾ ਤੇਜ, ਤੇ ਬਸ ਉਹਨੇ 'ਚ ਹੀ ਬੰ ਬੇਹਾਲ ਹੋ ਗਿਆ, ਲੇਕਿਨ ਉਹੀ ਐ ਕਿ ਗਰਮੀ ਵਧ ਗਈ ਫਿਰ ਉਹਦੇ ਨਾਲ, ਕਿਉਂਕਿ ਧੁੱਪ ਨਿਕਲ ਆਉਂਦੀ ਐ ਤੇ ਬਿਲ ਬਿਲਕੁਲ ਮੌਸਮ ਇਕਦਮ ਗੰਦਾ ਜਿਹਾ ਹੋ ਜਾਂਦਾ ਐ, ਬਿਲਕੁਲ ਇਹੀ ਤੇ ਬਿਮਾਰੀਆਂ ਦਾ ਘਰ ਹੋ ਜਾਂਦਾ ਫਿਰ।
ਉਹ ਤੇ ਹੈ ਹੀ ਐ। ਫਿਰ ਰਾਤੀ ਬਾਰਿਸ਼ ਹੋ ਗਈ, ਸਵੇਰੇ ਫਿਰ ਉਹੀਉ ਧੁੱਪ।
ਹੂੰ,,,
ਆ
ਧੁੱਪ ਧੁੱਪ ਵੀ ਇਨੀ ਵਾਲੀ ਹੋਏਗੀ, ਕਿ ਚਿਪ ਚਿਪ ਚਿਪ ਚਿਪ ਹੁੰਦਾ ਪੂਰਾ ਮਮਾ ਜੀ ਜਿਹਾ ਹੀ ਹੋਇਆ ਮੌਸਮ ਹੋਇਆ ਪਿਆ।
ਹਾਂਜੀ ਹਾਂਜੀ, ਮੈਂ ਇਸ ਟੈਮ ਵੀ ਬਹੁਤ ਉਮਸ ਗਰਮੀ ਹੋਈ ਪਈ ਆ ਅੱਜ 'ਤੇ।
ਉਹੀ ਤੇ ਭਾਦੋ ਚ ਇਦਾਂ ਦਾ ਮੌਸਮ ਐ, ਉਹੀ ਵਾਲਾ ਮੌਸਮ ਆ। ਚਲੋਂ ਜੀ ਠੀਕ ਐ, ਫਿਰ ਹਨਾ ਸੋਫ
ਹਾਂਜੀ ਹਾਂ। ਚਲੋ ਠੀਕ ਐ ਫਿਰ ਕਰਦੇ ਆ ਗੱਲ ਓਕੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ